ਹੈਲੋ।
ਹੈਲੋ, ਹਾਂਜੀ ਕੀ ਹਾਲ ਏ ਹਾਂਜੀ ਕੀ ਹਾਲ ਏ? ਠੀਕ ਏ ਹੋਰ ਕੀ ਕਰਦੇ ਪਏ ਸੀ?
ਕੁਛ ਨੀ ਬਸ ਅ ਥੋੜ੍ਹਾ ਅ ਅ ਗੁਰਦੁਆਰੇ ਜਾਣ ਲੱਗੇ ਸੀ।
ਅੱਛਾ ਗੁਰਦੁਆਰੇ ਜਾਣ ਲੱਗੇ ਠੀਕ ਐ-ਠੀਕ ਐ ਅੱਛਾ ਗਰਮੀ ਬੜੀ ਹੋਈ ਪਈ ਅੱਜ ਹੂੰ, ਗਰਮੀਆਂ ਚ ਕਿਧਰੇ ਕੁੰਮਣ ਨੀ ਜਾਂਦੇ।
ਦੇਖੋ ਮੌਸਮ ਐਵੇਂ ਦਾ ਹੇਗਾ ਤੇ ਹੁਨੇ ਨਿਕਲਦਾ ਵਾਂ ਫਿਰ
ਹੂੰ, ਤੇ ਕਿਧਰੇ ਜਾਂਦੇ ਨੀ ਕੁੰਮਣ ਗਰਮੀਆਂ ਚ
ਗਰਮੀਆਂ ਚ ਚ ਚੱਲਜੀ ਦਾ ਤਾਂ ਪਿਛਲੀ-ਪਿਛਲੀ, ਪਿਛਲੀ ਤੋਂ ਪਿਛਲੇ ਸੀਜ਼ਨ ਗਏ ਸੀ। ਮਤਲਬ ਪਹਾੜੀ ਇਲਾਕੇ ਚ ਹਾਂਜੀ। ਪਿਛਲੇ ਸੀਜ਼ਨ ਚ ਤੇ ਯਾਰ ਦੋਸਤ ਈ ਗਏ ਸੀ।
ਯਾਰ ਦੋਸਤ, ਕਿੱਥੇ ਗਏ ਸੀ ਕੁੰਮਣ
ਅਹੀ ਗਏ ਸੀ ਓਧਰ ਅਹ। ਨਾਲਕਡਾ ਦੀ ਸਾਈਡ
ਐ ਕਿੱਥੇ ਪੈਂਦਾ?
ਐ ਅ ਉੱਧਰ ਪੈਂਦਾ ਮਨਾਲੀ ਤੋਂ ਉਰਲੇ ਪਾਸੇ।
ਅੱਛਾ ਮਨਾਲੀ ਤੋਂ ਉਰਲੇ ਪਾਸੇ ਠੀਕ ਐ ਠੀਕ ਅੱਛਾ-ਅੱਛਾ ਠੀਕ ਐ।
ਅਹ ਅਹ ਨਾਨ ਪਿੰਡਾਂ ਜੀ ਬੀ
ਅੱਛਾ, ਅੱਛਾ ਫੇਰ ਓਥੇ ਕੀ-ਕੀ ਦੇਖਿਆ ਪਾੜੀ ਏਰੀਏ ਕੀ-ਕੀ ਦੇਖ ਹੈ ਤੁਸੀਂ ਮਤਲਬ ਕਿਵੇਂ ਐਂਜੋਏ ਕੀਤਾ?
ਗਾਉ ਦੇ ਲੋਕ ਜਿਵੇਂ ਅਪਨਾ ਜੀਵਨ ਕਰਦੇ ਨੇ ਓ ਚੀਜ਼, ਓ ਚੀਜ਼ ਵੇਖੀ। ਵੀ ਓ ਕਿਤਰਾਂ ਅਪਨਾ ਓ ਕਰਦੇ ਨੇ।
ਅੱਛਾ।
ਹਾਂਜੀ, ਤੇ ਝਰ ਝਰਨੇ ਦੇਖੇ ਝਰਨੇ ਵਗੈਰਾ ਦੇਖੇ ਓਥੇ।
ਅੱਛਾ।
ਹੂੰ, ਤੇ ਅਪਨਾ ਓਥੇ
ਭਾੜੇ ਮਤਲਬ ਓ ਗਾਉ ਪਿੰਡ ਵਗੈਰਾ, ਹਨਾ, ਜੇੜੇ ਮਤਲਵ
ਨੇ ਜੋ ਵੇਖਣ ਲਾਏਕ ਹੈਗੇ ਨੇ ਓਥੇ, ਕਈ ਛੋਟੇ-ਛੋਟੇ ਪਿੰਡ ਹੈਗੇ ਨੇ ਏਥੇ, ਹਾਂਜੀ-ਹਾਂਜੀ।
ਤੇ ਓ ਮੈਗੀ ਪੁਆਈਟ ਵੀ ਹੋਣੇ ਨੇ ਓਥੇ ਬੜੇ ਹਨਾ, ਧਾਨੂੰ ਕਿਵੇਂ ਦੇ ਇਹ ਆਈਡੀਸ ਪਸੰਦ ਨੇ ਮਤਲਵ ਹਿਲੀ ਏਰੀਆਸ ਜਾ ਕਿਵੇਂ ਦੇ?
ਹੀਲ ਸੇ ਹੀਲ ਸੇ ਸਾਰੇ ਹੀਲ ਈ ਆ।
ਅੱਛਾ-ਅੱਛਾ, ਮਲਬ ਧਾਨੂੰ ਭਾੜੀ ਏਰੀਆ ਬੜੇ ਪਸੰਦ ਹੈਗੇ ਨੇ ਹਨਾ।
ਬੌ ਜਾਦਾ ਪਸੰਦ ਨੇ ਹਾਂਜੀ-ਹਾਂਜੀ।
ਅੱਛਾ-ਅੱਛਾ, ਠੀਕ ਏ, ਠੀਕ ਏ, ਹੋਰ ਧਾਡਾ ਕੀਵੇਂ ਘਰੇ ਆਜ ਦਾ ਦੀਨ?
ਬਸ ਠੀਕ ਏ ਵਦੀਆ ਰੇਆ, ਜੋ ਵੀ ਸੀ। ਲੋਨ ਦੀ ਫਾਈਲ ਦੇਖੋ ਸੈ਼ਦ ਅਗਲੇ ਹਫ਼ਤੇ ਫੇਰ ਆਏ ਇਕ ਦੀ ਓ
ਚਲੋ ਵਦੀਆ।
ਹੂੰ, ਐ ਤੇ ਏ ਨਾ ਵੀ ਜਿਵੇਂ ਕ ਜਿਵੇਂ-ਜਿਵੇਂ ਕਸ਼ਟਮਰ ਦਾ ਹੁੰਦਾ ਐ ਫੇਰ ਕਸਟਮਰ ਅੱਗੇ-ਅੱਗੇ ਦੱਸਦਾ ਐ, ਐਦੀ ਓ ਚੀਜ਼ ਹੁੰਦੀ ਸਾਡੀ, ਹਾਂਜੀ ਹਾਂਜੀ।
ਠੀਕ ਐ, ਤੇ ਧੋਆਡੇ ਲੋਨ ਦੇ ਜੇੜੇ ਸਿਸਟਮ ਹੁੰਦਾ ਐ ਇਕ ਬੰਦਾ ਮਲਬ ਕਿਨੇ ਤੱਕ ਦਾ ਗੌਰਮੈਂਟ ਕੋਲੋਂ ਲੋਨ ਲੈ ਸਕਦਾ ਐ ਕੁਛ, ਆਈਡੀਆ?
ਕਿਨੇ ਤੱਕ ਦਾ ਮਤਲਵ ਨਈ
ਹਾਂ ਦਸ ਲ
ਮ ਤਾਂ ਤਾਂ ਓਦੀ ਇਕ ਕਿੰਨੇ ਤੱਕ ਦਾ ਨੀ ਹੁੰਦਾ, ਕਸਟਮਰ ਦੇ ਘਰ ਦੀ ਵੈਲੀਊ ਦੇ ਸਾਬ ਨਾਲ ਲੋਨ ਮਿਲਦਾ। ਮੈਂ ਹ ਹਾਂ, ਕਿਸ਼ਤਾ ਦੇ ਨੀ ਸਕਦਾ ਓਦੀ ਪ੍ਰੋਪਰਟੀ ਦੇ ਸਾਬ ਨਾਲ ਲੋਨ ਮਿਲਦਾ ਐ ਕਿਨਾ ਓ ਕੈਪੇਬਲ ਕਲੈਗਾ ਐ, ਕਿਨੀ ਓਦੀ ਸੈਲਰੀ ਏ, ਕਿਨਾ ਓਦਾ ਬਿਜਨਸ ਹੈਗਾ ਐ ਬਿਜਨਸ ਦੇ ਅਕੋਡਿੰਗ ਕਿੰਨੀ ਅਪਨੀ ਓ ਸੈ ਓ ਕਿਸ਼ਤ ਨਿਕਾਲ ਲੇਗਾ ਸੈਲਰੀ ਦੇ ਅਕੋਡਿੰਗ ਕਿੰਨੀ ਆਪਣੀ ਕਿਸ਼ਤ ਨੀਕਾਲੇਗਾ ਦੋ ਚੀਜ਼ਾਂ ਹੁੰਦੀਆਂ ਨੇ।
ਤੇ ਓਤੋਂ ਬਾਦ, ਉਸ ਤੋਂ ਬਾਦ ਅ ਵੈਲੀਊ ਦੇ ਸਾਬ ਨਾ ਲੋਨ ਅਪਰੂ ਹੁੰਦਾ ਐ, ਐ ਨੀ ਕੀ ਕਸਟਮਰ ਕੈਂਦਾ ਮੇਨੂੰ ਮੇਰੀ ਪ੍ਰੋਪਰਟੀ ਦੀ ਵਲੀਊ ਵੀਅ ਲੱਖ ਰੁਪਏ ਤੇ ਮਨੂੰ ਤੀਅ ਲੱਖ ਰੁਪਏ ਦਾ ਲੋਨ ਚਾਈਦਾ ਏ।
ਅੱਛਾ ਐਵੇਂ ਨੀ ਹੁੰਦਾ, ਮਲਬ ਆ ਈ ਪ੍ਰ ਪਲਟੀ ਦੇ ਹੀਸਾਬ ਨਾਲ ਹੁੰਦਾ ਐ ਮਲਬ ਕਸਟਮਰ ਵੀ ਆਪਣੀ ਮਰਜ਼ੀ ਨੀ ਹੈਗੀ ਓ ਕਿੰਨਾ ਲੋਨ ਲੇ ਲੈ ਸਕਦਾ ਓ ਕੈਂਦਾ ਦਸ ਲੱਖ ਤੇ ਤੁਸੀਂ ਪ੍ਰੋਪਲਟੀ ਤੇ ਦੇਖੋਗੇ ਹਨਾ। ਕੀ ਕਿੰਨਾ ਓ ਲੈ ਸਕਦਾ ਕਿਨਾ ਨਈ, ਅੱਛਾ-ਅੱਛਾ, ਅਗਰ ਬ ਕਿਸੀ ਕੋਲ ਪ੍ਰੋਪਲਟੀ ਨੀ ਐ ਜਾਂ ਓਦਾ ਕੇਸ ਚੱਲਦਾ ਵੈ।
ਅਰੇ ਸੈਲਰੀ ਪਰਸਨ ਸੈਲਰੀ ਪਰਸਨ ਹੈਗਾ ਸੈਲਰੀ ਦੇ ਹਿਸਾਬ ਨਾਲ ਮਿਲ ਜਾਏਗਾ। ਅਕਾਊਂਟ ਵਿੱਚ ਆਉਣੀ ਚਾਹੀਦੀ ਸੀ। ਵੀਹ ਹਜ਼ਾਰ ਪਲੱਸ ਸੈਲਰੀ ਮੰਗਦਾ ਬੈਂਕ ਹਾਂਜੀ ਹਾਂਜੀ ਉਹਦੇ ਚ ਤਿੰਨ ਮਹੀਨੇ ਦੀ ਸੈਲਰੀ ਸੀ ਗੀਆ। ਛੇ ਮਹੀਨੇ ਦੀ ਬੈਂਕ ਸਟੇਟਮੈਂਟ ਆ ਗਈ। ਅਗਰ ਉਹਦੀ ਵੀਹ ਹਜ਼ਾਰ ਕਿੱਦਾਂ ਉਹਨੇ ਚਾਰ ਲੱਖ ਰੁਪਏ ਤਕ ਲੋਨ ਮਿਲ ਜਾਏਗਾ ਅਗਰ ਵੀਹ ਹਜ਼ਾਰ ਸੈਲਰੀ ਉਹਦੇ ਅਕਾਊਂਟ ਚ ਆ ਗੇਈ ਤੇ ਕੈਸ਼ ਸੈਲਰੀ ਕੋਈ ਵੀ ਬੈਂਕ ਕੈਸ਼ ਸੈਲਰੀ ਕੋਈ ਵੀ ਬੈਂਕ ਲੋਨ ਨਹੀਂ ਕਰਦਾ।
ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਹਿਸਾਬ ਕਿਤਾਬ ਹੁੰਦਾ। ਠੀਕ ਹੈ ਠੀਕ ਤੁਸੀਂ ਪਹਿਲੇ ਕਿਹੜੇ ਬੈਂਕ ਵਿੱਚ ਹੈਗੇਏ ਸੀ ਚੋਲਾ ਮੰਡਲਮ
ਮਤਲਬ ਚੋਲਾ ਮੰਡਲਮ ਚ ਅਸੀ ਹਾਂਜੀ।
ਅੱਛਾ ਅੱਛਾ ਤੇ ਓਧਰ ਦਾ ਕੀ ਹਿਸਾਬ ਕਿਤਾਬ ਸੀ ਸਾਰਾ। ਉਧਰ ਕਿ ਤੁਸੀਂ ਕਦੀ ਆਪਣੀ ਫੈਮਿਲੀ ਲੈ ਕੇ ਆਏ। ਘੁੰਮਣ ਵਗੈਰਾ ਜਾਂਦੇ ਹੋ।
ਹਾਂ ਚਲਦੀ ਚਲਦੀ ਦਾ ਮਤਲਬ ਹੁਣ ਤਾਂ ਬਹੁਤ ਘੱਟ ਹੋ ਗਿਆ ਪਹਿਲਾਂ ਬੜੇ ਜਾਂਦੇ ਹੁੰਦੇ ਸੀ।
ਅੱਛਾ ਅੱਛਾ ਮਤਲਬ ਬ੍ਰਦਰ ਵਗੈਰਾ ਜਾਂਦੇ ਹੋ ਗਏ ਸਾਰੇ ਹਨਾ।
ਗੋਲਡਨ ਟੈਪਲ ਹੋ ਆਏ ਹਾਂ ਬਸ। ਦੁਰਬਾਰ ਸਾਹਿਬ ਮਿਲ ਆਏ ਹਾਂਜੀ ਹਾਂਜੀ।
ਠੀਕ ਏ ਠੀਕ ਏ।
ਹਾਂਜੀ।
ਚਲੋ ਵਧੀਆ। ਹੂੰ ਹੁਣ ਅੱਛਾ ਸ਼ਾਇਦ ਤੁਸੀਂ ਤਿਆਰ ਹੋ ਕੇ ਗੁਰਦੁਆਰੇ ਜਾਉਗੇ। ਗੁਰਦੁਆਰੇ ਬਹਿ ਕੇ ਪਾਠ ਕਰਦੇ ਹੋਣੇ ਆ।
ਬਿਲਕੁਲ ਕਰੀਦਾ।
ਹੈਨਾ ਫੇਰ ਐਵੇਂ ਟਾਈਮ ਥੋੜ੍ਹਾ ਜਿਹਾ ਹੋ ਜਾਂਦਾ ਨਾ। ਰਾਮ -ਰਾਮ ਅੱਛਾ -ਅੱਛਾ ਠੀਕ ਹੈ ਠੀਕ ਹੈ।
ਪਾਠ ਕਰਲੀਦਾ ਉਸ ਤੋਂ ਬਾਅਦ ਥੋੜਾ ਟਾਈਮ ਜਾ ਪਾਸ ਹੋ ਜਾਂਦਾ। ਸਵੇਰੇ ਨਈ ਸਵੇਰ ਆਪਣਾ ਆਪ ਨਿਕਲਣਾ ਹੁੰਦਾ ਸ਼ਾਮੀ ਸ਼ਾਮੀ ਸ਼ਾਮੀ ਸ਼ਾਮੀ ਜਾਈ
ਅੱਛਾ ਅੱਛਾ ਠੀਕ ਏ ਚਲੋ ਇਹ ਟਾਈਮ ਵੀ ਜਰੂਰੀ ਹੈਗਾ। ਅੱਛਾ ਅੱਛਾ। ਹੋਰ ਕੋਈ ਰੈਸ ਕੁਛ ਦੱਸੋ ਕੀ ਬਣਾ ਲੈਂਦੇ ਹੋ। ਹੋਰ ਕਿਧਰੇ ਘੁੰਮਣ ਜਾਂਦੇ ਹੋ ਪਹਾੜੀ ਏਰੀਏਜ਼ ਤੋਂ ਬਿਨਾਂ ਮਤਲਬ
ਔ ਦੇਖੋ ਇਸੇ ਪਾਉਟਾ ਸਾਹਿਬ ਤਾਂ ਬੜੀ ਵਾਰੀ ਹੋਵ ਆਏ ਆ।
ਅੱਛਾ ਕਿਵੇਂ ਦਾ ਲੱਗਦਾ ਉਹ ਏਰੀਆ
ਕਈ ਗੁਰਦੁਆਰੇ ਘੁੰਮਣ ਆਲੇ ਹੈਗੇਏ ਨੇ ਭਗਾਣੀ ਸਾਹਿਬ ਸ਼ੇਰਗੜ੍ਹ ਸਾਹਿਬ। ਲਾਸਟ ਟਾਈਮ ਗਏ ਸੀ ਅ ਆ ਚਮ ਗਏ ਸੀ ਵਾਈਫ ਨਾਲ ਗਿਆ ਸੀ ਮੈਂ ਬਾਈਕ ਤੇ ਗਏ ਸੀ ਦਰਸ਼ਨ ਵ ਵਧੀਆਆ ਬਹੁਤ ਵਧੀਆ ਹੋਏ ਸੀ।
ਚਲੋ ਬਾਈਕ ਤੇ ਜਾਂਦੇ ਜਾਂਦੇ ਤੁਸੀਂ ਹੋਰ ਨਜ਼ਾਰੇ ਲੈਂਦੇ ਹੋਗੇ ਰਸਤੇ ਚ ਹਨਾ ਪੂਰੇ ਮਤਲਬ ਪੂਰਾ ਓਪਨ ਹੁੰਦਾ ਕਾਰ ਵਿਚ ਜਾ ਕੇ ਉਹ ਮਜ਼ਾ ਨੀ ਆਦਾਂ ਹਨਾ।
ਹਾਂਜੀ ਹਾਂਜੀ ਹਾਂਜੀ ਬਿਲਕੁਲ।
ਠੀਕ ਹੈ ਠੀਕ ਹੈ ਅੱਛਾ
ਬਸ ਹੁਣ ਦੇਖੋ। ਹੋਰ ਤਾਂ ਪੰਦਰਾਂ ਵੀਹ ਦਿਨ ਠਹਿਰ ਕੇ ਫੇਰ ਨਿਕਲੀਏ ਕਿਤੇ ਕਿਤੇ ਹਿਲਸ ਘੁੰਮ ਕੇ ਆਵਾਂਗੇ ਹਾਂਜੀ।
ਵਧੀਆ ਜਾਣਾ ਵੀ ਚਾਹੀਦਾ ਆਊਟਿੰਗ ਬੜੀ ਜ਼ਰੂਰੀ ਏ
ਮਨ ਹੋਰ ਹੋ ਜਾਂਦੈ।
ਬਿਲਕੁਲ, ਬਿਲਕੁਲ। ਹਾਂ, ਮਨ ਵੀ ਹੋ ਜਾਨਾ ਨਾਲ ਕੰਮ ਦੇ ਪ੍ਰੈਸ਼ਰ ਤੋਂ ਥੋੜਾ ਜਿਆ ਓ ਮਿਲ ਜਾਂਦਾ ਨਾ ਰਿਲੈਕਸ ਮਿਲ ਜਾਂਦਾ। ਨਹੀਂ, ਤੇ ਮਾਇੰਡ ਤੇ ਘਰ ਬਹਿ ਕੇ ਖ਼ਰਾਬ ਹੀ ਹੁੰਦਾ।
ਬਿਲਕੁਲ
ਹੂੰ--ਇੱਕ ਮਿੰ। ਹਾਂ, ਬਸ ਚਲੋ, ਹੋਰ ਤੁਹਾਡੀ ਸਿਸਟਰ ਕੀ ਕਰਦੇ ਨੇ
ਸਿਸਟਰ ਦੱਸਿਆ ਸੀ। ਹਾਊਸ ਵਾਈਫ ਨੇ
ਅੱਛਾ, ਹਾਊਸ ਵਾਈਫ ਨੇ ਤੁਹਾਡੇ ਸਿਸਟਰ। ਅੱਛਾ, ਓਨਾਂ ਦੇ ਬੱਚੇ ਪੜ੍ਹਦੇ ਨੇ
ਥੋੜਾ ਔਖਾ--ਹਾਂ, ਉਹ ਵੀ ਬੱਚੇ ਆਉਂਦੇ ਨੇ ਚਾਰ ਬੱਚੇ ਆਉਂਦੇ ਨੇ ਉਹਦੇ ਕੋਲ
ਅੱਛਾ, ਅੱਛਾ। ਟਿਊਸ਼ਨ ਪੜ੍ਹਾਂਦੇ ਨੇ ਕੋਚਿੰਗ ਦਿੰਦੇ ਨੇ ਹੈਂ, ਕਿਹੜੀ ਕਲਾਸ ਤੱਕ ਪੜ੍ਹਾਂਦੇ ਨੇ ਕੋਚਿੰਗ
ਟੈਨ, ਪਲਸ ਟੂ। ਟੈਨ, ਪਲੱਸ ਟੂ
ਅੱਛਾ, ਅੱਛਾ। ਟੈਨ, ਪਲੱਸ ਟੂ ਤਕ। ਅੱਛਾ, ਅੱਛਾ
ਬੂਟੀਕ ਦਾ ਵੀ ਆਂਦਾ। ਜਿਵੇਂ- ਸੂਟ, ਸੂਟ ਸਿਲਾਈ ਵਗੈਰਾ
ਅੱਛਾ, ਅੱਛਾ। ਠੀਕ ਆ, ਠੀਕ ਏ ਮਤਲਬ ਸਾਰਾ ਕਰ ਹੀ ਲੈਂਦੇ ਨੇ ਕੁਕਿੰਗ ਹੈਨਾ
ਹੂੰ, ਬਿਲਕੁਲ
ਠੀਕ ਏ, ਠੀਕ ਏ ਚਲੋ, ਵਧੀਆ। ਔਰ ਫਰੂਟ ਵਿੱਚ ਕੀ ਖਾ ਲੈਂਦੇ ਹੋ। ਸਾਰਾ ਕੁਛ ਖਾ-ਖੂ ਲੈਂਦੇ ਹੋ। ਫਰੂਟਸ ਕਿਹੜੀ ਚੀਜ਼ ਸਭ ਤੋਂ ਜ਼ਦਾ ਪਸੰਦ ਹੈਗੀ ਹੈ।
ਸਭ ਤੋਂ ਜ਼ਿਆਦਾ ਮੈਂਗੋ
ਅੱਛਾ, ਅੰਬ ਪਸੰਦ ਆ। ਠੀਕ ਆ ਹੋਰ ਜਿੰਮ, ਜਿੰਮ ਜੁਆਇਨ ਕਿ ਘਰ ਹੀ
ਜਿੰਮ ਜੁਇਨ ਕਰਨਾ ਸੀ ਬਸ, ਹੁਨ ਕਰਾਂਗਾ ਸੋਮਵਾਰ ਤੋਂ ਕਰਾਂਗਾ ਸ਼ਨੀ ਸ਼ਨੀਵਾਰ ਹੋ ਗਿਆ, ਕੱਲ ਛੁੱਟੀ ਹੈ। ਸੋਮਵਾਰ ਤੋਂ ਜਾਈਦੇ
ਠੀਕ ਏ, ਠੀਕ ਏ ਜਦੋਂ ਤੁਸੀਂ ਘੁੰਮਣ ਗਏ ਸੀ। ਅੱਛਾ, ਹਾਂ, ਜਿੰਮ ਵੀ ਠੀਕ ਰਹਿੰਦਾ। ਜਿਮ ਨਾ, ਨਾ ਜਾਇਉ। ਉੱਥੇ ਹਲਕੀ ਫੁਲਕੀ ਐਕਸਸਾਈਜ਼ ਕਰਲੋ ਥੋੜਾ ਜਿਹਾ
ਐਸਾ ਹੈ ਨਾ ਜੋ ਘਰ ਬੈਠ ਕੇ ਨੀ ਚੀਜ਼ ਚ ਹੁੰਦੀ ਨਾ ਜਿੰਮ ਚ ਹੋ ਜਾਂਦੀ ਹੈ ਨਾ ਜਿੰਮ ਚ ਮਸੀ ਪੀਨਾ ਹੁੰਦੀਆਂ ਸੀ। ਉਸ ਹਿਸਾਬ ਨਾਲ, ਉਸ ਹਿਸਾਬ ਨਾਲ ਵੇਟ ਬੰਦਾ ਚੱਕ ਲੈਂਦਾ। ਜਿਸ ਹਿਸਾਬ ਨਾਲ ਕੈਪੀਬਲ ਹੁੰਦਾ ਅ--ਇਨ੍ਹਾਂ ਏ ਵੀ ਸਰੀਰ ਥੋੜਾ ਜਾ ਵੀ ਜਦੋਂ ਮਜਬੂਤ ਚ ਆ ਜਾਂਦਾ। ਜਿਮ ਜਾਨੂ
ਹਾਂ ਬਿਲਕੁਲ, ਮੁੰਡਿਆਂ ਨੂੰ ਵੈਸੇ ਹੀ ਪਸੰਦ ਹੁੰਦੇ ਨੇ ਥੋੜੇ ਇੰਦਾਂ ਦੀ ਬੋਡੀ
ਹਾਂਜੀ, ਹਾਂਜੀ
ਅੱਛਾ-ਅੱਛਾ। ਠੀਕ ਹੈ, ਠੀਕ ਹੈ
ਹਾਂਜੀ
ਅੱਛਾ--ਹੋਰ ਤਾਡੇ ਮੰਮੀ ਘਰ ਹੀ ਰਹਿੰਦੇ ਨੇ।
ਮ--ਮੰਮੀ ਘਰੇ ਹੁੰਦੇ ਨੇ ਬਸ, ਹੁਨ ਨੋਣਗੇ। ਕੁਛ ਰੋਟੀ- ਰਾਟੀ ਵਾਲੇ ਹੋਣਗੇ।
ਅੱਛਾ, ਰੋਟੀ ਸਬਜ਼ੀ ਬਣਾਨ ਰਹੀ ਆ ਹੈ। ਠੀਕ ਆ ਅੱਛਾ, ਗਰਮੀ ਬਹੁਤ ਜਾਦਾ ਹੋ ਗਈ ਅੱਜ।
ਜਾਦਾ ਤੋਂ ਜਾਦਾ ਈ ਹੋਈ ਹੈਗੀ।
ਮੌਸਮ ਐਵੇਂ ਦਾ ਹਵਾ ਵੀ ਨੀ ਚੱਲਰੀ ਨਾ।
ਬਿਲਕੁਲ
ਹਾਂ
ਥੋੜਾ ਅੱਜ ਓ ਲੱਗਿਆ ਹੋਇਆ ਚੋਮਾਸਾ ਜਾ।
ਹਾਂ, ਬਸ ਉਹੀ ਏ ਮੌਸਮ ਸਾਵਣ ਦਾ ਮੀਨਾ ਨਾ ਹੁ ਤੇਵੇਂ ਚਿਪਚਿਪਾ ਜਾਂ ਮੌਸਮ ਹੋਇਆ ਪਿਆ।
ਹਾਂਜੀ
ਹਾਂ ਹੋਰ ਪੰਜੋਖੜਾ ਸਾਹਿਬ ਗਏ ਓ ਗੁਰਦੁਆਰੇ ਅੰਬਾਲੇ ਕੇੜਾ ਹੈਗਾ।
ਹਾਂ, ਗਿਆ ਹੋਇਆ, ਵਾਈਫ ਨਾ ਗਿਆ ਹੋਇਆ ਦੋ ਤਿੰਨ ਵਾਰੀ
ਅੱਛਾ ਵਾਈਫ ਨਾਲ ਹੀ ਗਏ ਓ ਠੀਕ ਅ। ਹੋਰ ਉਧਰ ਕਿਵੇਂ ਦਾ ਲੱਗਦਾ।
ਬੋ ਵਧੀਆ ਗੁਰਦੁਆਰਾ ਐ। ਅਛ ਹਾਂ।
ਠੀਕ ਆ ਓਧਰ ਗੁਰੂ ਅਠਵੇਂ ਗੁਰੂ ਆਏ ਸੀ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ।
ਹਾਂਜੀ- ਹਾਂਜੀ- ਹਾਂਜੀ, ਬਿਲਕੁਲ।
ਹਾਂ ਠੀਕ ਐ, ਠੀਕ ਐ ਚਲੋ ਫੇਰ ਕਰਦੇ ਆ ਗੱਲ ਹੈਂ।
ਠੀਕ ਹੈਗੀ ਓਹ
ਠੀਕ ਹੈ ਓਕੇ ਜੀ ਓਕੇ